ਹੈਲੋ,
ਹੈਦੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਕੀ ਹਾਲ-ਚਾਲ?
ਠੀਕ ਆ ਤੁਸੀਂ ਸੁਣਾਓ?
ਠੀਕ ਠਾਕ।
ਕੀ ਕਹਿੰਦੇ ਪਏ,
ਕੁਛ ਨੀ ਰੋਟੀ ਖਵਾਣ ਡੀਆ,
ਅੱਛਾ, ਇਹ ਵਾਲੇ ਖਾਂਦੇ
ਹਾਂਜੀ, ਇਦਾਂ ਹੀ ਕੰਮ ਕੁਮ ਕਰਕੇ ਫੇਰ ਖਾਲੀ ਦੀ ਏ।
ਅੱਛਾ, ਨਹੀਂ ਮੈਂ ਕਿਹਾ ਦੁਪਹਿਰ ਜਿਆਦਾ ਹੋ ਗਈ ਹੈ ਨਾ,
ਆਹੋ ਨਾਲੇ ਦੁਪਹਿਰ ਦੀ ਹੋ ਗਈ ਨਾਲੇ ਸਵੇਰ ਦੀ ਹੋ ਗਈ ਵਿੱਚੇ ਦੋਵੇਂ ਟਾਈਮ ਦੀ ਹੋ ਗਈ।
ਅੱਛਾ, ਨਹੀਂ ਵੈਸੇ ਇੰਨੀ ਲੇਟ ਨਹੀਂ ਖਾਣੀ ਚਾਹੀਦੀ।
ਹਾਂ, ਖਾਣੀ ਤੇ ਨੀ ਚਾਹੀਦੀ, ਫੇਰ ਆਖੀਦਾ ਗਰਮੀ ਬੜੀ ਪਹਿਲਾਂ ਕੰਮ ਨੇ ਨਬੇੜੇ ਲਈ ਏ।
ਆਹ ਵੇਖੋ ਜਦੋਂ ਅਸੀਂ ਸਵੇਰ ਦਾ ਖਾਣਾ ਜਦੋਂ ਅਸੀਂ ਮਤਲਬ ਖਾਂਨੇ ਨਹੀਂ ਨਾ ਹੈਗੇ, ਤੇ ਅੰਦਰ ਸਾਡੇ ਬੜੀਆਂ ਚੀਜ਼ਾਂ ਮਤਲਬ ਵਿਗੜਨ ਡ ਪੈਂਦੀਆ ਅੰਦਰ ਸਰੀਰ ਤੇ,
ਤੇ ਖਾਇਆ ਕਰੋ ਫਿਰ ਧਿਆਰ ਨਾਲ,
ਹੋਰ ਸੁਣਾਓ ਕੀ ਕਰਨ ਡੇ?
ਕੁਝ ਵੀ ਨੀ ਇੰਦਾਂ ਬੈਠੇ ਬਾਹਰ ਲੋਸ ਮਿੰਟ ਜੀ ਕਰਨ ਡਏ ਸੀ।
ਅੱਛਾ,
ਹਾਂਜੀ, ਪਤਾ ਨੀ ਉਹਨੂੰ ਨਸ਼ਿਆਂ ਬਾਰੇ ਹਲੇੇ ਡਏ।
ਠੀਕ ਹੈ, ਹਾਂ, ਨਸ਼ੇ ਵੀ ਬਹੁਤ ਵੱਧ ਗਏ ਨੇ ਇੱਥੇ
ਨਸ਼ੇ ਬੜੇ ਵੱਧ ਗਏ ਉਹਦੇ ਡੇ ਹੀ ਨਾ ਵੀ ਉਹ ਪਤਾ ਨੀ ਕੀ ਅਭਿਆਨ ਜਿਹਾ ਚਲਾਉਣਾ ਉਹ ਹੈ ਡਏ ਹੀ
ਠੀਕ ਹੈ।
ਹਾਂ ਤੁਹਾਡੇ ਵੀ ਪਿੰਡ ਵੀ ਡਏ।
ਹਾਂਜੀ ਨਸ਼ਿਆਂ ਵਿਰੁੱਧ ਡਏ ਨੇ ਕਰਨ ਪਰ ਨਹੀਂ ਲੋਕੀ ਹਟਦੇ ਨੀ ਹੈਗੇ।
ਹਾਂ। ਉਹ ਹੁਣ ਜਿਹੜੇ ਨਸ਼ੇ ਦੇ ਲੱਤ ਲੱਗੇ। ਹੁਣ ਉਹ ਕਿੱਥੇ ਹੱਟਦੇ
ਉਹ ਨਾ ਹਲੇ ਨਾ ਜਦੋਂ ਨਸ਼ੇ ਦੀ ਲੱਤ ਲੱਗ ਜੇ। ਤੇ ਉਹ ਫੇਰ ਨਹੀਂ ਹਟਦੇ ਹੈਗੇ ਸਰਕਾਰ ਅਸੀਂ ਆਨੇ ਹਾਂ ਨਾ ਸਰ ਸਰਕਾਰ ਬੰਦ ਕਰੇ ਨਸ਼ਾ ਸਰਕਾਰ ਤੇ ਖੁਦ ਲੋਕ ਨਾਲੇ ਪੁੱਤ ਮਰਵਾਉਣ ਡਈ ਆ।
ਹਾਂ ਹਾਂ ਇਹ ਵੀ ਹੈਗਾ ਵਾ।
ਨਸਿੜ
ਹਾਂਜੀ। ਉਹੀ ਨਾ ਵੀ ਵੇਖੋ ਹੁਣ ਨਸ਼ਾ ਜਿਹੜਾ ਵਾ ਉਹ ਪੂਰੇ ਘਰ ਬਰਬਾਦ ਕਰ ਦਿੰਦਾ ਵਾ।
ਹਾਂਜੀ ਘਰ ਹੀ ਬਰਬਾਦ ਹੋ ਜਾਂਦੇ ਉਹਨਾਂ ਦੇ ਕੱਲੇ-ਕੱਲੇ ਪੁਤ ਹੁੰਦੇ ਨੇ, ਤੇ ਔ ਗ ਨਸ਼ੇ ਕਰਕੇ ਮਰ ਜਾਂਦੇ ਨੇ। ਤੇ ਮਾਂ ਪਿਓ ਦਾ ਜੀਣਾ ਕੀ ਰਹਿੰਦਾ ਫਿਰ ਮਗਰ ਹਨਾ।
ਹਾਂ ਉਹ ਉਹਨਾਂ ਦੀ ਆਉਣ ਵਾਲੀਆਂ ਪੀੜੀਆਂ ਵੀ ਫੇਰ ਕਈ ਕਈ ਬਰਬਾਦ ਹੋ ਜਾਂਦੀਆਂ
ਬਾਅਦ ਹੀ ਹੋ ਜਾਂਦੀਆਂ ਨੇ ਫ ਕੰਮ ਹੀ ਖਤਮ ਹੋ ਜਾਂਦਾ ਇੱਕ ਹਿਸਾਬ ਦਾ
ਕੰਮ ਹੀ ਖਤਮ ਹੋਏ। ਵੇਖੋ, ਨਸ਼ੇ ਦਾ ਵੈਹੇ ਕੀ ਮਤਲਬ ਕੋਈ ਟੀਕਾ ਲਾ ਲੈਂਦਾ ਐ, ਕੋਈ ਕੁੱਝ ਕਰਦਾ ਵਾ। ਬਰਬਾਦ ਹੀ, ਹੋੱਣ ਡੇ ਆ।
ਸਰਕਾਰ, ਤੇ ਖੋਜ ਖੋਦ ਜੜੇ ਲੀਡਰ ਨੇ ਖੋਦ ਵੇਚਦੇ ਨੇ ਅੰਦਰ ਖਾਤੇ। ਅਤੇ ਨਸ਼ਾ
ਕਈ ਵੇਖਦੇ ਨੇ, ਨਾ ਹਾਂ ਹੁਣ, ਹਾਂਜੀ।
ਏਦਾਂ ਵਾ, ਪਿੰਡਾਂ ਚ ਲਿਆ-ਲਿਆ ਕੇ ਏੱਕ-ਦੂਜੇ ਨੂੰ ਨ ਰਲ ਜਾਂਦੇ ਨੇ, ਦੇ ਅੰਦਰ ਈ ਅੰਦਰ। ਵੇਚਦੇ ਨੇ ਮੇਂਗਾ ਨਸ਼ਾ ਵੇਚ-ਵੇਚ ਕੇ, ਤੇ ਆਪਣਾ ਮਤਲਬ, ਕੰਮ ਚਲਾਆ ਲੋਕਾਂ ਨੇ।
ਆਪਾਂ ਤਾਂ ਇਧਰ ਲੋਕਾਂ ਦਾ ਘਰ ਬਰਬਾਦ ਕਰਨ ਡ ਹਨਾ ਹੁਣ ਵੇਖੋ ਜੇ ਜੇ ਵਿਕਣਾ ਹੀ ਬੰਦ ਹੋ ਜਾਏਗਾ ਤੇ ਬੰਦਾ ਕਿੱਥੋਂ ਲਏਗਾ।
ਕਿੱਥੋਂ ਮਿਲਣਾ ਉਹ ਲੋਕ ਤੇ ਬਹੁਤ ਰੋਂਦੇ ਜਿੰਹਨਾਂ ਦੇ ਮਰ ਜਾਂਦੇ ਨੇ ਵੀ ਤੁਸੀਂ ਸਰ ਸਰਕਾਰ ਨੂੰ ਹੱਥ ਜੋੜਦੇ ਨੇ, ਵੀ ਹਾਂ, ਤੁਹੀਂ ਨਸ਼ਾ ਬੰਦ ਕਰੋ।
ਆਂ ਜਾਔ, ਤੇ ਸੜਕ, ਤੇ ਨਸ਼ੇੜੀ ਬੈਠੇ ਹੁੰਦੇ ਆ। ਏਧਰ-ਔਧਰ ਕਿੰਨੇ ਕ ਢਾਲ ਜੀ ਬਣਾ ਕੇ ਬੈਠੇ ਹੁੰਦੇ।
ਨਸ਼ਾ ਵੱਧ ਗਆ, ਨਸ਼ੇ ਤੇ ਜਦੋਂ ਫਿਰ ਕਮਾਈ ਕਰਨੀ ਨੀ, ਕੰਮ ਕਰਨਾ ਨੀ, ਅਗਾ ਲੋਕਾਂ ਨੇ। ਫੇਰ ਚੋਰੀਆਂ ਕਰਦੇ ਨੇ।
ਚੋਰੀਆਂ ਕਰਕੇ ਫੇਰ, ਆਪਣਾ ਨਸ਼ਾ ਪੂਰਾ ਕਰਦੇ ਨੇ।
ਕੀ। ਔਈ ਨਾ, ਵੀ ਨਸ਼ਾ ਕੀ-ਕੀ ਨੀ ਕਰਾਂੳਦਾ। ਘਰ ਵੀ ਬਰਬਾਦ ਕਰ ਦਿੰਦਾ। ਚੋਰੀਆਂ ਕਰਦੇ ਆ ਹੋਰ ਵੀ ਕਈ ਗ਼ਲਤ ਚੀਜ਼ਾਂ ਕਰਦੇ ਆ
ਬਹੁਤ ਗ਼ਲਤ ਕੰਮ ਕਰਦੇ ਲੋਕੀ ਜਿਹੜਾ ਨਸ਼ਾ ਕਰਦਾ ਨਾ
ਹਾਂ ਘਰ ਦੇ ਘਰ ਬਰਬਾਦ ਹੁੰਦੇ ਆ ਅ ਅਸੀਂ ਤੇ ਕੈਂਦੇ, ਬੰਦੇ ਕਰਦੇ। ਬੁੱਡੀਆਂ ਜਿੜੀਆਂ, ਔ ਵੀ ਕੇੜਾ ਘਟ ਵਾ। ਬੁੱਡੀਆਂ ਵੇਚਦੀਆਂ ਵੀ ਕਈ ਤੇ ਕਰਦੀਆਂ ਵੀ ਨੇ
ਕਰਦੀਆਂ ਜੇ ਟੀਕੇ ਲਾਉਂਦੀਆਂ ਮੈਂ ਵੀਡੀਓ ਵੇਂਦੀ ਹਾਂ ਅਹ ਐ, ਥੋੜ੍ਹੇ-ਥੋੜ੍ਹੀ, ਹੌਲੀ-ਹੌਲੀ ਉਮਰ ਦੀਆਂ ਕੁੜੀਆਂ, ਜਿਨਾਂ ਨੂੰ ਕੋਈ ਪਤਾ ਈ ਨੀ ਐ, ਮਤਲਬ ਟੀਕੇ ਲਾ-ਲਾ ਕੇ, ਬੇਸੁੱਧ ਹੋਈਆਂ ਹੁੰਦੀਆਂ ਨ।
ਹਾਂ, ਔ ਏਕ ਨਵਾ ਜੇਆ ਏੱਕ ਹੈਗਾ ਵੇ ਨਾ, ਡਰਗ ਜੇਆ। ਔ ਬੰਦਾ ਕਰ ਲੈਂਦਾ, ਤੇ ਔ, ਕਿਤੇ ਜੋੋਂਬੀ ਜੇ ਵਾਂਗ ਹੋ ਜਾਂਦਾ ਵਾ।
ਹਾਂਜੀ।
ਆਂ, ਆ ਉੱਥੇ, ਜਦੋਂ ਅਬੰਰਸਰ ਜਾਈਏ, ਉੱਥੇ ਬੱਸ ਸਟੈਂਡ ਹੈਗਾ ਨਾ, ਔਦੇ ਲਾਗੇ ਬੜੇ ਪੇ ਹੁੰਦੇ ਏਦਾਂ।
ਏਦਾਂ ਈ ਹੁੰਦੇ ਨੇ, ਕਿ ਨਸ਼ਿਆਂ ਨਾਲ ਬਰਬਾਦ ਹੋਣ ਡਈ ਦੁਨੀਆਂ।
ਹਾਂ, ਬੜੀ ਨਸ਼ਿਆਂ ਨਾਲ ਹੋਣ ਡੀ ਐ। ਏੱਥੇ ਨੀ ਬਾਰ ਵੀ ਏੱਹੋ ਹੀ ਹਾਲ ਐ।
ਨਸ਼ਿਆਂ ਕਰਕੇ ਤੇ ਬਹੁਤ ਕੁਝ ਏਦਾਂ ਲੜਾਈ ਝਗੜੇ ਵੀ ਲੋਕਾਂ ਦੇ ਵੱਧ ਗਏ ਨੇ ਹਨਾ ਚੋਰੀਆਂ ਕਰਨੀਆਂ,
ਆਂ ਆਹ ਵੇਖੋ ਨਾ ਹੁਣ ਦੇਖੋ, ਜਦੋਂ ਨਿੱਕੀ ਜਿਹੀ ਚੀਜ਼ ਤੋਂ ਅਸੀਂ ਨਸ਼ਾ ਦੇਵਾਂਗੇ ਉਹ ਹੌਲੀ, ਹੌਲੀ, ਹੌਲੀ, ਹੌਲੀ ਬੰਦੇ ਨੂੰ ਹੋ ਜਾਂਦਾ ਵਾ- ਚੱਸੱ ਜਦੋਂ ਔਨੂੰ ਨਾ ਮਿਲੇ, ਤੇ ਔ ਫੇਰ ਉਹ ਆਦਿ ਜਿਹਾ ਹੋ ਜਾਂਦਾ ਉਹਦਾ
ਆਦਿ ਹੋ ਜਾਂਦਾ ਵਾ। ਜੇ ਨਸ਼ਾ ਨਾ ਮਿਲਿਆ, ਤੇ ਔ ਸਮਝ ਲੋ ਵੀ ਕੇ ਕੰਮ ਦਾ ਨੀ, ਔਨੇ-ਔਨੂੰ ਮੌਤ ਹੀ ਹੋਣੀ ਏ
ਆਂ ਜੜੀਆਂ ਆਉਂਦੀਆਂ ਵਾ ਨਾ, ਕੋਲਡ ਡਰਿੰਕਾਂ ਜੀਆਂ ਸਟਿੰਗ ਹੋ ਗਿਆ। ਰੈਡ ਬੋਲ ਹੋ ਗਿਆ, ਇਹ ਵੀ ਉਹੀ ਕੰਮ ਆ ਬਸ, ਏਹੋ ਥੋੜਾ ਜ ਪਾਏਆ ਹੁੰਦਾ ਏਦੇ ਵਿੱਚ।
ਹਾਂਜੀ, ਆਂਦੇ ਏੱਦੇ ਚ ਵੀ ਨਸ਼ਾ ਹੁੰਦਾ ਵਾ।
ਇਹ ਬੰਦ ਕਰਨਾ ਚਾਹੀਦਾ ਵਾ
ਤੋਂੋਂ ਹੀ ਆਉਂਦੇ, ਜਿੱਦਾਂ ਹੁਣ ਬੱਚੇ ਪੀ ਲੈਂਦੇ ਨੇ ਇੱਥੋਂ ਹੌਲੀ ਹੌਲੀ ਲੱਗਣਾ ਜਿੱਦਾਂ ਨਸ਼ਾ ਜਿਹਾ ਲੱਗਣਾ ਸ਼ੁਰੂ ਹੋ ਜਾਂਦਾ ਤੇ ਇਹਤੋਂ ਫੇਿਰ ਵੱਡੇ ਨਸ਼ੇ ਸ਼ੁਰੂ ਹੋ ਜਾਂਦੇ ਇਹਨਾਂ ਦੇ
ਹਾਂ ਹਾਂ, ਉਹੀ ਫੇਰ ਹੌਲੀ ਹੌਲੀ ਹੌਲੀ ਗਾਂਹ ਵੱਧੀ ਜਾਂਦਾ, ਵਧੀ ਜਾਂਦਾ ਤੇ ਫੇਰ ਉਹ ਬਰਬਾਦ ਹੀ ਹੁੰਦੇ ਨੇ
ਬਰਬਾਦ ਹੀ ਹੋਣੀ
ਕਿੱਥੇ ਦਸ-ਵੀ, ਤੇ ਸ਼ੁਰੂ ਹੁੰਦਾ ਵਾ ਕਾੰਮ।
ਹਮ
ਆਹ ਕਈ ਦਵਾਈਆਂ ਹੁੰਦੀਆਂ, ਜਿਵੇਂ ਖੰਘ ਵਾਲੀ ਦਵਾਈ ਹੋ ਗਈ ਆਹ ਪਿੱਛੇ ਜੇ ਬੈਨ ਨਹੀਂ ਲੱ ਲੱਗਾ
ਹਾਂਜੀ ਆਹੋ, ਖੰਘ ਵਾਲੀ ਦਵਾਈ ਤੇ ਵੀ ਬੈਣ ਲੱਗਾ ਹੀ ਕਹਿੰਦੇ ਇਹ ਚ ਵੀ ਨਸ਼ਾ ਹੋ ਡਿਆ ਪਿਆ ਹੈਏ
ਹਾਂ, ਔਹੀ ਨਾ, ਹਰ ਏੱਕ ਚੀਜ਼ ਚ ਨਸ਼ਾ ਵਾ।
ਹਾਂਜੀ।
ਦਵਾਈਆਂ ਤੋਂ ਲੈ ਕੇ, ਪੀਣ ਵਾਲੀਆਂ ਚੀਜ਼ਾਂ ਤੱਕ।
ਹਾਂਜੀ।
ਫੇਰ ਫੇਿਰ ਇਏਦਾਂ ਦਾ ਨਸ਼ਾ ਵੱਧਣਾ ਹੀ ਆ
ਵੱਧਣਾ ਈ ਐ, ਏਦਾਂ ਨਸ਼ਾ।
ਹਾਂ, ਕੋਈ ਹੁਣ ਵੇਖੋ ਹੌਲੀ ਹੌਲੀ ਹੌਲੀ ਹੌਲੀ ਵਾਧਾ ਜਾ ਡਿਆ, ਕੋਈ ਵੀ ਇੱਥੇ ਡਿਆ ਨਹੀਂੀ ਹੁਣ ਜਿਹਨਾਂ ਦੇ ਘਰ ਨਸ਼ਾ ਹੈਗਾ, ਉਹਨਾਂ ਨੂੰ ਪਤਾ ਵਾ ਵੀ, ਕੀ ਬਣਦਾ ਵਾ।
ਉਹ ਨਾ, ਘਰ ਦੇ ਭਾਂਡੇ ਵੇਚ ਛੱਡਦੇ ਘਰੋਂ ਭੋਲਿਆਂ ਚੋਂ ਕੱਢ ਕੱਢ ਕੇ ਦਾਣੇ ਵੇਚ ਛੱਡਦੇ ਚੋਰੀ ਘਰ ਦਾ ਕੁੱਛ ਰਹਿੰਦਾ ਹੀ ਨਹੀਂੀ ਹੈ, ਮਤਲਬ ਕੋਈ ਚੀਜ਼ ਨਹੀਂੀ ਰਹਿਣ ਦੇਂਦੇ ਦੇ ਘਰ ਬਸ ਵੇਖਣਾ ਵੀ ਘਰ ਨੀ ਕੋਈ, ਤੇ ਵੇਚ ਦੇਣੀ ਜਦੋਂ ਨਸ਼ਾ ਟੁੱਟ ਤਾਂ ਏ ਬੰਦਾ ਕੁਛ ਵੀ ਕਰ ਸਕਦਾ।
ਕੁਜ ਵੀ ਕਰ ਸਕਦਾ, ਨਾਲੇ ਵੇਖੋ ਹੁਣ- ਜਿਹੜਾ ਨਸ਼ਾ ਵਾ ਉਹ ਕੀ ਕੀ ਨਹੀਂ ਕਰਾਉਣ ਡਿਆ, ਹੁਣ ਤਾਂ ਹੀ ਲੋਕ ਸਹਿਮ ਹੁੰਦੇ ਆ ਵੀ ਚੀਜ਼ਾਂ ਘਰੋਂ ਬਾਹਰ ਨਹੀਂ ਰੱਖਦੇ
ਹਾਂਜੀ
ਕੋਈ ਵੀ ਚੀਜ਼ ਚੁੱਕ ਕੇ ਲੈ ਜਾਂਦੇ, ਕੋਈ ਸਿਲੰਡਰ ਲਾ ਜਾਂਦਾ ਕੋਈ ਮੀਟਰ ਦੀ ਤਾਰ ਔ ਤਾਰ ਹੁੰਦੀ ਔ, ਵੀ ਲੈ ਜਾਂਦੇ ਆ, ਵੇਚ ਵੱਟ ਕੇ ਖਾ ਕੇ, ਤੇ ਬੈ ਜਾਂਦੇ ਆ।
ਏਦਾਂ ਈ ਹਾਡੇ, ਪਿੰਡ ਵੀ ਏਦਾਂ ਹੀ, ਬੜੇ ਏਦਾਂ ਨੌਜਵਾਨ ਮੁੰਡੇ, ਦੋ-ਤਿਨ ਏਦਾਂ ਏਦਾਂ, ਸ਼ੈਰ- ਸੈਰ ਕਰਨ ਜਾਈਏ, ਤੇ ਉੱਥੇ ਟਾਣੀਆਂ ਬਣਾ ਕੇ ਸਕੂਲ ਬੈਠੇ ਹੁੰਦੇ, ਸਰਿੰਜਾਂ ਪਈਆਂ ਹੁੰਦੀਆਂ ਨੇ, ਟੀਕੇ ਲਾਉਂਦੇ ਨੇ, ਆਹੋ, ਇੱਕ- ਦੋ ਤੇ ਏਦਾਂ ਮੌਤ ਹੀ ਹੋ ਗਈ। ਵਿਚਾਰਾਂ ਬੱਚੇ ਵੀ ਛੋਟੇ- ਛੋਟੇ ਛੱਡ ਕੇ, ਚਲ ਗਿਆ ਮੱਤਲਬ ਟੀਕਾ ਲਾ ਕੇ ਤੇ
ਔਈ ਨਾ ਆਪ, ਤੇ ਚੱਲ ਜਾਂਦੇ, ਤੇ ਪਿੱਛੇ ਨੀ ਵੇੰਦੇ।
ਪਿਛਲੇ, ਉਹਦਾ ਨਈ ਨਾ ਵੀ ਸੋਚਦੇ, ਵੀ ਸਾਡੇ ਬੱਚੇ ਜੇ ਇੰਜੇ ਜਾਂ ਰੋਂਦੇ ਰਹਿਣਗੇ ਸਾਡਾ ਕੀ ਹੋਏਗਾ।
ਹਾਂ ਬਸ, ਆਪਣੀ ਸੁਧ -ਬਧ ਹੁੰਦੀ ਏ ਇਹਨਾਂ ਦੇ ਵਿੱਚ
ਛੋਟੀ ਉਮਰ ਦੇ ਨੇ, ਔ ਅਪਣੇ ਮਾਂ-ਪਿਓ ਵੱਲ ਨੀ, ਵੇੰਦੇ ਵੀ ਸਾਡਾ ਮਾਂ-ਪਿਓ ਸਾਨੂੰ ਕਿੱਦਾਂ ਪਾਲਦਾ ਏ, ਗਰੀਬੀ ਚ ਪਾਲਦਾ, ਤੇ ਅਹੀ ਉਨਾਂ ਦਾ ਹੁਣ ਸਾਰਾ ਬਣਨਾ ਏ। ਅਸੀ ਜਿਹੜੇ ਕੰਮ 'ਚ ਪਏ ਆ ਨਾ,
ਹਾਂ ਔਈ ਨਾ, ਏ ਨੀ ਕੋਈ ਸੋਚਦਾ। ਹੁਣ ਵੇਚਣ ਵਾਲੇ ਕਿਹੜਾ ਸੋਚਦੇ ਆ ਵੀ, ਜੇ ਅਹੀਂ ਵੇਚਣ ਡੇ, ਤੇ ਹਾਡੇ ਨਾਲ ਵੀ ਗਾਂ ਔਦਾਂ ਹੀ ਹੋਣਾ।
ਉਹਨਾਂ ਨੂੰ ਕਾਹਦਾ, ਉਹਨਾਂ ਨੇ ਤੇ ਪੈਸੇ ਕਮਾਉਣੇ ਨੇ, ਲੋਕਾਂ ਦੇ ਪੁੱਤ ਮਰਵਾਉਣੇ ਨੇ, ਨਾਲੇ ਨਸ਼ਿਆਂ ਦੇ ਲਾਉਣੇ ਨੇ, ਹਨਾ।
ਕੋਈ ਨੀ, ਜਿੱਦਾਂ ਇਹਨਾ ਦੇ ਲੱਗਣਗੇ, ਇਹਨਾਂ ਨੂੰ ਪਤਾ ਲੱਗੇਗਾ, ਕਿਉਂਕਿ, ਸਾਰਾ ਤੁਹਾਨੂੰ ਪਤਾ
ਉਹ ਤੇ ਫੇਰ ਪਰਮਾਤਮਾ ਸਾਰਾ ਕੁਛ ਈ ਜਾਣਦਾ, ਉਹ ਤੇ ਕਿਹੇ ਨਾ ਕਿਹੇ ਦਿਨ ਸਾਡੀਆਂ ਕੀਤੀਆਂ, ਸਾਡੇ ਅੱਗੇ ਆਉਣੀਆਂ।
ਹਾਂ, ਉਹ ਸਭ ਤੋਂ ਪਹਿਲਾਂ ਤਾਂ ਨਸ਼ੇ ਬੰਦ ਹੋਣੇ ਚਾਹੀਦੇ, ਆ ਛੋਟੀੀਆਂ ਛੋਟੀਆਂ ਚੀਜ਼ਾਂ ਤੋਂ
ਹਾਂਜੀ, ਇਹ ਪਹਿਲਾਂ ਛੋਟਿਆਂ ਨਸ਼ਿਆਂ ਤੋਂ ਹੀ ਥੋੜੇ-ਥੋੜੇ ਨਸ਼ੇ ਲੋਕੀ ਕਰਦੇ ਛੋਟੇ-ਛੋ ਤੇ ਫੇਰ ਗਾਂ, ਫੇਰ ਵੱਡੇ ਕੰਮ ਕਰਨ ਲੈ ਬੈਂਦੇ ਨੇ।
ਹਾਂ ਆਹ ਜਿਵੇਂ, ਇਹਨਾਂ ਨੇ ਚਲਾਇਆ ਵਾ ਨਸ਼ਾ ਮੁਕਤ- ਮੁਕਤੀ ਕੇਂਦਰ, ਇੱਥੇ ਜਾਣਾ ਚਾਈਦਾ ਲੋਕਾਂ ਨੂੰ।
ਹਾਂਜੀ, ਚਾਈਦਾ ਚਲੋ ਸਰਕਾਰ ਨੂੰ ਕੋਈ ਗਰੀਬ ਐ, ਕੋਈ ਨਈ ਪੈਸੇ, ਭਰ ਸਕਦਾ ਉੱਥੇ। ਤੇ ਸਰਕਾਰ ਨੂੰ, ਵੀ ਮਦਦ ਕਰਨੀ ਚਾਈਦੀ, ਐ ਲੋਕਾਂ ਦੀ ਪੀ ਇਹਨਾਂ, ਦਾ ਨਸ਼ਾ ਛਡਾਉਣ। ਉਹ ਨੂੰ, ਦਵਾਈ ਦਾਰੂ ਦੇਣ ਹਨਾ।
ਉਹ ਤੇ ਕਰਦੇ ਨੇ, ਪਰ ਕੀ ਕਰੀਏ ਜਦੋਂ ਨਸ਼ਾ ਜਦੋਂ ਵਿਕਣਾ ਈ ਨੀ ਬੰਦ ਹੋਣਾ, ਤੇ ਫੇਰ। ਲੋਕਾਂ ਨੇ ਤਾ ਲਈ ਜਾਣਾ।
ਹਾਂਜੀ?
ਹੂੰ ਛੋਟੇ-ਛੋਟੇ ਲੈਂਦੇ ਵਾ। ਕੋਈ, ਉਹ ਤੰਬਾਕੂ ਖਾ ਪੀ ਹੁੰਦਾ, ਵਾ ਕਰਦਾ ਵਾ ਕੋਈ ਸ਼ਰਾਬ। ਟੀਕਾ ਲਾਉਣ ਡਿਆ ਹੁੰਦਾ ਵਾ, ਹੌਲੀ-ਹੌਲੀ ਉਮਰ ਦੇ ਲੋਕ ਡੇ।
ਹਾਂਜੀ।
ਹਨਾ, ਤੁਹਾਡੇ ਪਿੰਡ ਵੀ ਹੈ ਨਾ ਅਨੋਸਮੈਂਟ ਹੋਈ, ਜਿਹੜੀ ਮੈਂ ਦੱਸਣ ਡ ਤੁਹਾਨੂੰ?
ਹਾਂਜੀ, ਹੋਈ ਹਾਡੇ ਪਿੰਡ ਬੰਦੇ ਵੀ ਏਦਾਂ ਕੱਠੇ ਹੋਏ ਹੀ, ਵੀ ਨਸ਼ਿਆਂ ਬਾਰੇ ਵੀ, ਜਿੱਦਾਂ ਨਸ਼ਾ ਕੋਈ ਕਰਦਾ ਫੜਿਆ ਗਿਆ, ਸਰਪੰਚ ਨੇ ਖੁਦ ਕਿਹਾ ਕਿ, ਜੇ ਕੋਈ ਨਸ਼ਾ ਕਰਦਾ ਫੜਿਆ ਗਿਆ, ਸ਼ਰਾਬ ਵੇਚਦਾ, ਕੋਈ ਨਸ਼ਾ ਜਿਹਦਾ ਫੜਿਆ ਗਿਆ, ਠਾਣੇ ਉਹਨਾਂ ਦੇ ਮਗਰ ਨਈ ਜਾਣਾ ਹੈਗਾ।
ਤੇ, ਇਹ ਵੀ ਗੱਲ ਸਹੀ ਹੈ ਨਾ, ਵੀ ਨਹੀਂ ਜਾਣਾ, ਵੇਖੋ ਹੁਣ ਜਿਹੜਾ ਕਰਦਾ ਵਾ ਨਾ ਜਿਹੜਾ, ਡੱਕਦਾ ਵਾ ਸੋਕੀ ਉਹਨਾ ਨੂੰ ਵੀ ਪੈਂਦੀ ਐ।
ਉਹਨੇ ਤੇ ਬਹੁਤ ਕਿਹਾ, ਕਿ ਜੇ ਕੱਲ ਨੂੰ ਕੋਈ ਫੜਿਆ ਗਿਆ, ਮੈਨੂੰ ਨਾ ਕੋਈ ਆ ਕਹਿਦੀ ਦੀ ਉਹ ਨੂੰ ਛਡਾ ਕੇ ਲਿਆ, ਉਹਨੂੰ ਜਮਾਨਤ ਕਰਾ ਉਹਦੀ ਕਿਉਂ ਕਿ, ਮੈਂ ਤੁਹਾਨੂੰ ਪਹਿਲਾਂ ਵਾਰਨਿੰਗ ਦੇ ਦਿੱਤੀ ਏ, ਵੀ ਤੁਸੀਂ ਨਸ਼ਾ ਅੱਛਾ, ਨਾ ਵੇਚੋ, ਅਤੇ ਨਾ ਕਰੋ।
ਹਾਂ ਉਹੀ ਨਾ, ਪਰ ਲੋਕੀ ਟਲਦੇ ਨੀ ਆ, ਬਾਅਦ 'ਚ ਫੇਰ ਜਾਂਦੇ ਨੇ।
ਤੇ ਫੇਰ, ਸਰਪੰਚ ਵੀ ਵਿਚਾਰਾ ਕੀ ਕਰੇ ਜੇ ਉਹਦੇ ਵਾਰੇ ਜਾਂਦੇ ਨੇ, ਤੇ ਜੋ ਨਾ ਜਾਏ ਤਾਂ ਵੀ ਗਿਆ ਜੇ ਚੱਲ, ਜਾਏਗਾ ਤੇ ਫੇਰ ਉਹ ਤਾਂ ਵੀ ਮਾੜੀ ਗੱਲ ਆ, ਫੇਰ ਉਹ ਜਵਾਬ ਦੇ ਦਿੰਦਾ ਵੀ, ਮੈਂ ਤੁਹਾਨੂੰ ਪਹਿਲਾਂ ਕਿਹਾ ਹੀ ਮੈਂ
ਉਹੀ ਨਾ, ਨਸ਼ੇ ਵਧ ਬੜੇ ਗਏ ਨੇ, ਸ਼ਹਿਰਾਂ ਚ ਤਾਂ ਕੁੱਝ ਜ਼ਿਆਦਾ ਈ, ਆ ਪਿੰਡਾਂ 'ਚ ਵੀ।
ਹੂੰ
ਹਾਂ, ਨਾਲੇ ਵਿੱਚ ਹਾਂ ਕਈ ਦੁਕਾਨਾਂ ਤੇ ਉਦਾ ਈ ਸ਼ਰੇਆਮ ਤੇ ਤੰਬਾਕੂ ਦੇ ਟੰਗੇ ਹੁੰਦੇ ਨੇ। ਲੜੀਆਂ ਜਿਆਂ ਉਦੋਂ ਨੀ ਉਹਨਾਂ ਨੂੰ ਕੋਈ ਫਰਦ ਹੈਗਾ ਇਹ ਚ ਕਿਤੇ ਨਾ ਕਿਤੇ ਸਰਕਾਰ ਵੀ ਜਿੰਮੇਵਾਰ
ਹਾਂ
ਆ ਫੈਕਟਰੀਆਂ'ਚ ਬਰੰਕ ਈ ਉੜਿਆ ਵਾ, ਆਹ ਮੈਂ ਅਜ ਜਾ ਨੀ ਆਹ ਵੀ ਸਾਫ਼-ਸਾਫ਼ ਲਟਕੇ ਹੁੰਦੇ ਆ ਉਹਨਾਂ ਨੂੰ ਤਾਂ ਕੋਈ ਕੁੱਝ ਕਹਿੰਦਾ ਨੀ।
ਹਾਂਜੀ। ਹਮ
ਨਾ ਕਰ
ਹਾਂ ਚਲੋ ਕੋਈ ਨੀ ਹੁਣ ਸਾਰਿਆਂ ਨੂੰ ਰਲ ਮਿਲ ਕੇ ਇੱਕ-ਦੂਜੇ ਦਾ ਸਾਥ ਦੇਣਾ ਚਾਈਦਾ ਵੀ ਚਲੋ ਜੇ ਬੱਚੇ ਨਸ਼ੇ ਤੇ ਲੱਗੇ ਨੇ ਤੇ ਉਹਨਾਂ ਨੂੰ ਹਟਾਓ ਨਸ਼ਾ ਖਾਨ ਤੋਂ
ਹਾਂ ਇਹ ਹੀ ਨਾ, ਚਲੋ ਠੀਕ ਆ ਫੇਰ ਹਾਂ।
ਸਈ
ਠੀ ਸਤਿ ਸ਼੍ਰੀ ਅਕਾਲ।